ਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ।
ਔਰ ਕਿਸ ਤਰ੍ਹਾਂ ਓ?
ਬਸ ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ, ਬਸ- ਬਸ ਵਧੀਆ। ਹਾਂਜੀ। ਹੋਰ ਦੱਸੋ ਕੀ ਕਰ ਰਹੇ ਸੀ?
ਬਸ ਬੈਠੇ ਆ ਏਦਾਂ ਹੀ ਮੈਂ ਕਿਹਾ ਫੋਨ ਲਾਈ ਏ ਗੱਲ ਕਰੀਏ ਕੁਛ।
ਨਹੀਂ -ਨਹੀਂ ਚਲੋ ਵਧੀਆ, ਮੈਂ ਤੇ ਬਸ ਬੈਠੀ ਸੀ ਇਸ ਤਰ੍ਹਾਂ ਹੀ ਦੇਖ ਰਹੀ ਸੀ ਫੇਸਬੁਕ, ਇੰਸਟਾਗ੍ਰਾਮ ਅੱਜ- ਕਲ ਤਾਂ ਸੋਸ਼ਲ ਮੀਡੀਆ ਦਾ ਹੀ ਜ਼ਮਾਨਾ ਆ।
ਅਰੇ ਬਾਪ ਅੱਛਾ! ਇਹ ਤਾਂ ਗੱਲ ਸਹੀ ਐ। ਫਿਰ ਘਰ ਬਹਿ ਕੇ ਉਹੀ ਆ ਸਾਰਾ ਕੁਛ ਸੋਸ਼ਲ ਮੀਡੀਆ ਦੇਖੀ ਜਾਂਦੇ ਆ ਸਾਰਾ ਕੁਛ।
ਹਾਂਜੀ, ਲੇਕਿਨ ਫਾਇਦੇ ਵੀ ਇਹ ਦੇਖੋ ਕਿੰਨੇ ਕੁ ਕਿੰਨੀ ਚੀਜ਼ਾਂ ਅਸੀਂ ਸਿੱਖਦੇ ਨੇ, ਸੋਸ਼ਲ ਮੀਡੀਆ ਤੇ।
ਪਾਰਟ ਟਾਈਮ ਸਾਨੂੰ ਕੰਮ ਕਰਨਾ ਹੈ, ਕਿੱਦਾਂ ਕਰਨਾ ਹੈ? ਕਿਸੇ ਨੂੰ ਅਪਰੋਚ ਕਰਨਾ ਹੈ, ਫਰੈਂਡਸ ਬਣਾ ਲੋੋ। ਹੈ ਕਿ ਨਹੀਂ, ਕਿੰਨੇ ਸਾਰੇ ਓਪੋਰਚੁਨਿਟੀਜ਼ ਹੈਗੇ ਨੇ ਇੱਥੇ ਵੀ, ਪਲੈਟਫੋਮ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਬਹੁਤ ਵਧੀਆ ਹੈਗਾ, ਅੱਜ ਦੇ ਦੌਰ ਤੇ। ਜਿਹੜਾ ਕੰਮ ਆਪਾਂ ਔਫਿਸ ਚ ਬਹਿ ਕੇ ਕਰਦੇ, ਬਾਕੀ ਬਾਹਰ ਦੇ ਲੋਕੀ ਸੋਸ਼ਲ ਮੀਡੀਆ ਤੇ ਕਰ ਕੇ ਜਿਹੜਾ ਮਰਜੀ ਕੰਮ ਕਰ ਲੋ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਕੰਮ ਹੋ ਜਾਂਦਾ ਹੁਣ।
ਅੱਜ -ਕੱਲ ਦੇ ਤੁਸੀਂ ਦੇਖਦੇ ਹੀ ਓ, ਕਿੰਨੀ ਵੀਡੀਓਜ਼ ਵਾਇਰਲ ਹੁੰ ਦੀ ਏ, ਲੋਕੀ ਘਰ ਤੋਂ ਹੀ ਬਹਿ ਕੇ ਰੋਟੀ ਦੀ ਵੀਡੀਓ ਬਣਾ ਰਹੇ ਨੇ, ਹੈ ਕਿ ਨਹੀਂ। ਕਿੰਨਾ ਮਤਲਬ ਲੋਕਾਂ ਨੂੰ ਫਾਇਦਾ ਹੈ।
ਫ਼ਾਇਦਾ ਤਾਂ ਹੈਗਾ ਆ, ਰੋਟੀ ਵੀ ਐਡਵਰਟਾਈਜ਼ਮੈਂਟ ਜਾਂ ਆਪਣੇ ਕਿਸੇ ਵੀ ਬਿਜ਼ਨਸ ਐਡਵਰਟਾਈਜ਼ਮੈਂਟ ਜਾਂ ਕਿਸੇ ਦਾ ਕੁਛ ਅੱਜ ਕੱਲ ਨਿਊਜ਼ ਵੀ ਤਾਂ ਸੋਸ਼ਲ ਮੀਡੀਆ ਦੇ ਰੂਪ ਚ ਛੇਤੀ ਪੁੱਜ ਜਾਂਦੀ ਹੈ ਲੋਕਾਂ ਦੇ ਕੋਲ।
ਹਾਂਜੀ।
ਸੋਸ਼ਲ ਮੀਡੀਆ ਦੇ ਥਰੂ ਤਾਂ ਸਾਰਾ ਕੁਛ ਛੇਤੀ ਆ ਹੁਣ ਪਹੁੰਚ ਜਾਂਦਾ ਲੋਕਾਂ ਦੇ ਕੋਲ। ਕਿੱਥੇ ਕੀ ਹੋ ਜਾਏ ਕੀ ਨਹੀਂ ਹੁਣ ਬਰਸਾਤ ਦਾ ਮੌਸਮ ਐ ਬਰਸਾਤ ਸੋਸ਼ਲ ਮੀਡੀਆ ਤੋਂ ਸਾਰਾ ਕੁਛ ਤੇ
ਪਤਾ ਚਲਾ ਹਾਂਜੀ ਪਤਾ ਚੱਲਦਾ ਐ ਕਿ ਕਿਤੇ ਕੀ ਹੋ ਰਿਹਾ ਐ ਕਿੱਤੇ ਏ ਡੈਮ ਫੁਲ ਹੋ ਗਿਆ ਕਿੱਥੇ ਦੀ ਈ ਓਵਰ ਫਲੋ ਹੋ ਰਿਹਾ ਕਿੱਥੇ ਦਾ ਰੋਡ ਬੰਦ ਐ
ਸੋਸ਼ਲ ਮੀਡੀਆ ਦੇ ਥਰੂ ਸਟਾਟਪ ਹੋ ਗਿਆ ਹੂੰ ਪਰ ਐਡਵਾਂਸ ਐ ਫਾਸਟ ਐ ਸੋਸ਼ਲ ਮੀਡੀਆ
ਹਾਂਜੀ ਨਹੀਂ ਨਹੀਂ ਵਧੀਆ ਪਲੈਟਫੋਮ ਐ
ਬਹੁਤ ਬਹੁਤ ਵਧੀਆ ਪਲਟੇਫੋਰਮ
ਅੱਜ ਕੱਲ੍ਹ ਦੇ ਲੋਕੀ ਈ ਆਪਣੇ ਮਤਲਬ ਹਾਂਜੀ ਬੋਲੋ ਓ
ਦੇਖੀ ਜਾ ਰਿਹਾ ਮੈਂ ਸਵੇਰ ਦਾ ਉਹੀ ਬੀ ਕੀ ਐ ਕੀ ਨਹੀਂ ਸੋਸ਼ਲ ਮੀਡੀਆ ਤੇ ਏ ਇੱਥੇ ਕੀ ਚੱਲਦਾ ਕੀ ਨਹੀਂ ਸਾਰਾ ਉਹੀ ਆ ਰਿਆ ਬਰਸਾਤ ਦਾ ਇੱਥੇ ਪਾਣੀ ਹੋ ਗਿਆ ਉੱਥੇ ਪਾਣੀ ਹੋ ਗਿਆ
ਹੂ, ਹੂੰ
ਰੇਲਵੇ ਰੇਲਵੇ ਫੁੱਲ ਦਿਖਾ ਰਈ ਆ ਸੋਸ਼ਲ ਮੀਡੀਆ ਤੇ ਸਾਰਾ ਕੁਝ ਟ੍ਰਰੇਨਾਂ ਲੇਟ ਐ
ਹਾਂਜੀ ਟਰੈਕ ਵੀ ਈ ਟਰੈਕ ਵੀ ਬੜੇ ਉੱਥੇ ਵੀ ਪਾਣੀ ਜੰਮ ਗਿਆ ਐ ਕਈ ਟਰੇਨਾਂ ਮਤਲਬ ਕੈਂਸਲ ਹੋ ਗਈਆਂ ਏ ਲੋਕਲ ਨਹੀਂ ਚੱਲਦੀ ਪਈਆਂ
ਸਾਰਾ ਕੁਛ ਐ ਲੇਕਨ ਸੋਸ਼ਲ ਮੀਡੀਆ ਦੇ ਥਰੂ ਛੇਤੀ ਪਤਾ ਚੱਲਦਾ ਸਾਰਾ ਕੁਛ
ਹਾਂਜੀ ਨਾਲੇ ਅੱਜ ਕੱਲ੍ਹ ਕੀ ਹੋ ਰਿਹਾ ਇੱਕਦਮ ਇੰਸੀਡੈਂਟ ਆ ਵੀ ਵਾਇਰਲ ਨਿਊਜ ਵੀ ਆ ਜਾਂਦੀ ਐ ਸੋਸ਼ਲ ਮੀਡੀਆ ਦੇ ਉਤੇ ਦੇਖ ਕੀ ਚੱਲ ਰਿਹਾ ਐ ਕੀ ਨਹੀਂ ਤੁਸੀਂ ਘਰ ਬਹਿ ਕੇ ਹਰ ਚੀਜ਼ ਤੁਸੀ ਨੂੰ ਜਾਣਕਾਰੀ ਮਿਲ ਜਾਂਦੀ ਐ ਦੇਖੋ ਬਾਈ ਮਾਰਕੀਟ ਵਿਚ ਕਿੱਥੇ ਕਿਹੜੀ ਚੀਜ਼ ਦਾ ਰੇਟ ਉੱਤੇ ਚਲ ਰਿਹਾ ਆ ਥੱਲੇ ਚੱਲ ਰਿਹਾ ਆ ਅਨਾਜ ਦਾ ਚੱਲ ਰਿਹਾ ਐ ਕੱਪੜਿਆਂ ਦਾ ਚੱਲ ਰਿਹਾ ਐ ਮਾਰਕੀਟਿੰਗ ਕਿੱਦਾਂ ਕਰਨੀ ਐ ਮਾਰਕੀਟ ਚ ਕੀ ਚੱਲ ਰਿਹਾ ਦੇਖੋ' ਓ ਸੋਸ਼ਲ ਮੀਡੀਆ ਬਹੁਤ ਵੱਡਾ ਪਲੈਟਫਾਰਮ ਬਣਾ ਦਿੱਤਾ ਹੁਣ ਜਿੱਦਾਂ ਕਿ ਫੇਸਬੁੱਕ ਇ ਇੰਸਟਾਗ੍ਰਾਮ ਯੂਟਿਊਬ ਲੋਕੀ ਕੰਮ ਕਰਦੇ ਨੇ ਉਸ ਉੱਤੇ ਏ ਉਸਦੇ ਉ ਉਤੇ ਵੀ ਲੋਕੀ ਕਿੰਨਾ ਪੈਸਾ ਕਮਾ ਰਹੇ ਨੇ ਕੰਮ ਕਰਕੇ ਰੀਲਸ ਬਣਾ ਕੇ ਵੀਡੀਓਜ਼ ਬਣਾ ਕੇ ਘਰੇਲੂ ਵੀਡੀਓ ਬਣਾਦੇ ਨੇ ਕਿਨੀ ਅੱਛੀ ਵੀਡੀਓ ਹੁੰਦੀ ਐ ਕਿ
ਚੱਲਦੇ ਏ ਸਾਰਾ ਕੁਛ
ਤੀਣੇ ਦੀ ਘਰ ਦੇ ਫੈਮਲੀ ਦੇ ਬਲੋਕ ਦੇਖਦੇ ਨੇ ਅਸੀ ਈ ਮਤਲਬ ਅੱਛੀ ਇਹ ਦੇਖ ਕੇ ਇਨਾ ਜੇ ਸੋਸ਼ਲ ਮੀਡੀਆ ਪਲੈਟਫੋਰਮ ਬਣ ਗਿਆ ਨਾ ਹੁਣ ਕਿ ਅਰਨ ਕਰਨਾ ਚਾਹੀਦਾ ਉਹ ਨਾਲੇ ਬਹੁਤ ਵਧੀਆ ਐ ਆ ਨੁਕਸ ਸਾਨ ਵੀ ਹੈਗੇ ਨੇ ਕਈ ਸਾ ਲੇਕਿਨ ਉਹ ਆਪਣੀ ਜਗ੍ਹਾ ਤੇ ਹੈਗੇ ਨੇ ਐ ਕਿ ਨਹੀ ਸਾਨੂੰ ਜਿੱਦਾਂ ਆਦਤ ਤਾ ਆ ਪੈ ਗੀਆਂ ਬਾਰ ਬਾਰ ਬਾਰ ਬਾਰ ਫੋਨ ਲੈ ਕੇ ਸੋਸ਼ਲ ਮੀਡੀਆ ਨੂੰ ਦੇਖਣ ਦੀ ਫੇਸਬੁੱਕ ਦੇਖਲੋ ਓ ਯੂਟਿਊਬ ਦੇਖਲੋ ਓ ਤੇ ਉਹ ਇਕ ਅਸੀ ਐਡੀ ਈ ਟੋਈ ਜਾ ਰਹੇ ਨੇ ਕਿ ਹੁਣ ਕੀ ਹੋਏਗਾ
ਕੀ ਨੀ ਹੁੰਦਾ ਕੇਬਲ ਨੀ ਹੁੰਦਾ ਨੈਟ ਨੀ ਹੁੰਦਾ ਆ ਸੋਸ਼ਲ ਮੀਡੀਆ ਚੱਲ ਆ ਮੋਬਾਈਲ ਜਾਂ ਨੈਟ ਲੋਨ ਕਰਕੇ ਸੋਸ਼ਲ ਮੀਡੀਆ ਦੇਖੀ ਜਾਓ
ਹਾਂਜੀ ਈ
ਸਾਰਾ ਕੁਝ ਐ ਇਸਟਾਗ੍ਰਾਮ ਦੇਖ ਜਾਓ ਫੇਸਬੁੱਕ ਦੇਖੀ ਜਾਓ ਯੂਬ ਦੇਖੀ ਜਾਓ ਸਾਰਾ ਕੁਛ ਈ ਟਡਰ ਟੈਂਡਰ ਐ ਟੈਂਡਰ ਲੋਕੀ ਦੇਖੀ ਜਾਦੇ ਆ
ਹਮ! ਨਹੀਂ-ਨਹੀਂ ਇਹ ਤੇ ਬਹੁਤ ਵਡੇ ਪਲੈਟਫਾਰਮ ਨੇ, ਦੇਖੋ, ਘਰ ਬਹਿ ਕੇ ਕੀ ਕੁੱਛ ਨਹੀ ਹੋ ਰਿਹਾ ਹੈ, ਮਤਲਬ ਆਰਾਮ ਨਾਲ ਤੁਸੀ ਆਪਣਾ ਇਕ ਬਿਜ਼ਨਸ ਵੀ ਰਨ ਕਰ ਸਕਦੇ ਹੋ, ਉਥੇ ਓਹਦੀ ਬਹੁਤ ਵਡੀ ਅਓਪੋਰਚੁਨਿਟੀ ਮਿਲਦੀ ਹੈ।
ਸਹੀ ਗੱਲ ਹੈ, ਬੀ
ਗਿਫਟ ਪਾਓ, ਤੁਹਾਡਾ ਕੋਈ ਪ੍ਰੋਡਕਟ ਲੈ ਲੋ ਉਸਦੇ ਉਤੇ ਵੀ ਤੁਸੀ ਅਗੇ ਜਾ ਕੇ ਬਹੁਤ ਸਕੋਪ ਕਰ ਸਕਦੇ ਹੋ। ਸੋਸ਼ਲ ਮੀਡੀਆ ਤਾਂ ਇਨਾ ਵੱਡਾ ਐ!
ਓ ਤਾਂ ਹੈ।
ਐ ਕਿ ਨਹੀ, ਕਿਸੇ ਦੀ ਸੇਵਾ ਕਰਨੀ, ਅਹ ਕਿ ਕਿੱਧਰ ਕੁਛ ਪ੍ਰੋਬਲਮ ਹੋ ਗਈ, ਉੱਧਰ ਕਿਸੇ ਨੂੰ ਹੈਲਪ ਚਾਹੀਦੀ ਏ, ਤੇ ਉਹ ਵੀ ਸੋਸ਼ਲ ਮੀਡੀਆ ਯਾਂ ਓਦੇ ਤੇ ਅਪਰੁਵ ਕਰਦੇ ਨੇ, ਤੇ ਉਧਰੋ ਵੀ ਅਸੀ ਮਤਲਬ ਕਿਸੇ ਨਾ ਕਿਸੇ, ਕੋਈ ਨਾ ਕੋਈ ਤਾਂ ਸਭ ਦੀ ਹੈਲਪ ਕਰਦਾ ਈ ਐ। ਤੇ ਸੋਸ਼ਲ ਮੀਡੀਆ ਇਕ ਬਹੁਤ ਵੱਡਾ ਪਲਲੇੈਟਫਾਰਮ ਐ, ਤੇ ਅਸੀ ਕਈ ਚੀਜ਼ਾ, ਮਤਲਬ ਉਸ ਤੇ ਦੇਖਦੇ ਨੇ ਕਿ ਬਹੁਤ ਮਤਲਬ ਨਿਊਜ਼ਾ ਆਉਦੀਆਂ, ਕਿਨੀ ਚੀਜਾ ਐ
ਇ ਅ--ਇਹਦੇ ਨਾਲੋ ਕਨੇਕਟਿਵਿਟੀ ਜਿਆਦਾ ਆ।
ਹਾਂਜੀ।
ਕਨੈਕਟੀਵਿਟੀ ਵੀ ਹੁੰਦੀ ਆ ਨਾਲ, ਕਿਓਂ ਇਕ ਦੂਜੇ ਦੀ ਹੈਲਪ ਵੀ ਹੋ ਜਾਦੀ ਹੈ, ਇਸ ਸਹੀ ਗੱਲ ਏ ਆ! ਕੀ ਚੱਲਦਾ ਬਾਹਰ, ਕੀ ਨੀ, ਸਾਰਾ ਕੁਛ! ਸਮਝ ਨਿਊਜ਼ ਆ ਜਾਦੀ ਐ।
ਨਾਲੇ ਇਕ ਟਾਈਮ ਸੀਗਾ ਕਿ ਸੋਸ਼ਲ ਮੀਡੀਆ ਇਨਾ ਫਾਸਟ ਨਹੀ ਸੀਗਾ। ਤੇ ਲੋਕਾਂ ਨੂੰ ਕੁੱਛ ਪਤਾ ਹੀ ਨਹੀ ਚੱਲਦਾ ਸੀ, ਸਾਰਿਆਂ ਨੂੰ ਇਕ ਦੂਸਰੇ ਤੋ ਪਤਾ
ਉਦਾ ਉਹ ਜਨਰੇਸ਼ਨ ਦੇ ਹਿਸਾਬ ਨਾਲ ਸਾਰਾ ਕੁਝ ਅੱਗੇ-ਅੱਗੇ- ਅੱਗੇ-ਅੱਗੇ-ਅੱਗੇ, ਕੀ-ਕੀ ਹੋਣ ਨਏ-ਨਏ ਸੋਸ਼ਲ ਮੀਡੀਆ ਕੀ ਕੀ ਐਪ ਆਣਗੇ ਹੋਰ।
ਹਾਂਜੀ, ਹੁਣ ਤੇ ਹਮ ਕਮ
ਘੱਟ ਹੋ ਸਕਦਾ ਆ ਹੋਰ ਵੀ ਅਡਵਾਂਸ ਹੋ ਸਕਦਾ ਹੈ ਕੁਛ।
ਨਹੀ-ਨਹੀ ਹੁਣ ਅੱਗੇ ਅੱਗੇ ਤੇ ਐ ਏ ਆਈ ਟੂਲ ਆ ਗਏ, ਉਹ ਵੀ ਇਨੇ ਐਡਵਾਂਸ ਹੈ!
ਅਡਵਾਂਸ-ਐਡਵਾਂਸ ਹੈ ਓਵੀ।
ਦੇਖੋ, ਸੋਸ਼ਲ ਮੀਡੀਆ ਦੇ ਥਰੂ ਤੁਸੀ ਦੇਖ ਸਕਦੇ ਹੋ ਅ ਕਿਹੜੀ ਅੱਛੀ ਜਗ੍ਹਾ ਹੈ, ਕਿਸੇ ਨੂੰ ਅਗਰ ਕਿਤੇ ਘੁੰਮਣ ਨੂੰ
ਸਾਰਾ ਕੁਛ, ਸਾਰਾ ਕੁਛ
ਉਧਰੋਂ ਦੀ ਤੁਸੀਂ ਮਤਲਬ ਟਿਕਟ ਬੁੱਕ ਕਰਾਓ, ਆਰਾਮ ਨਾਲ। ਜਾਓ, ਆਰਾਮ ਨਾਲ ਸਭ ਕੁਛ ਹੋ ਜਾਏਗਾ। ਇਹ ਸਭ ਸੋਸ਼ਲ ਮੀਡੀਆ ਦਾ ਕਿੱਥੇ ਰੇਟ ਜਿਆਦਾ ਮਿਲ ਰਹੇ ਨੇ, ਕਿ ਥੇ ਘੱਟ ਮਿਲ ਰਹੇ ਨੇ ਟ੍ਰੇਵਲਿੰਗ ਵਾਸਤੇ, ਕਿਹੜਾ ਟੂਰਸ ਐਂਡ ਟੈਵਲ ਐ ਅੱਛਾ, ਹੈ ਕਿਹੜੀ ਚੀਜ਼ਾਂ ਅੱਛੀਆਂ ਖਾਣ-ਪੀਣ ਲਈ, ਤੁਸੀਂ ਦੇਖਦੇ ਈ ਓ ਅੱਜ-ਕੱਲ੍ਹ ਰੀਲਾਂ ਬਣ ਕੇ ਸੋਸ਼ਲ ਮੀਡੀਆ 'ਤੇ ਆਂਦੀਆ ਐ ਇਧਰ ਦਾ ਇਹ ਫੂਡ-ਫੂਡ ਵਾਇਰਲ ਹੈਗਾ ਆ।
ਹਾਂ ਹੋਰ ਕਿਹੜੀ-ਕਿਹੜੀ ਬਿਮਾਰੀਆਂ ਆਂਦੀ ਕਿਹੜੀ-ਕਿਹੜੀ ਨਹੀਂ ਨਹੀਂ ਆ ਰਹੀ ਉਹ ਵੀ ਸਾਰਾ ਕੁਛ
ਹਾਂਜੀ, ਅੱਜ-ਕੱਲ੍ਹ ਤੇ ਬਿਮਾਰੀਆਂ ਦੇ ਵੀ ਜੇਰੀਆਂ ਆਣ ਗਇਆ ਦੇਖੋ, ਹਾਂਜੀ।
ਹਾਂ ਓਤਾਂ ਹੈ।
ਨਹੀਂ ਸੋਸ਼ਲ ਮੀਡੀਆ ਤਾਂ ਹੁਣ ਅਡਵਾਂਸ ਹੋ ਹੀ ਗਿਆਂ ਏ ਬਹੁਤ ਐਡਵਾਂਸ ਚੱਲ ਰਿਹਾ ਸੋਸ਼ਲ ਮੀਡੀਆ ਤੁਸੀਂ ਹਰ ਚੀਜ਼ ਮਤਲਬ ਕੁਛ ਤੁਸੀਂ ਨੂੰ ਛੋਟੀ ਤੋਂ ਛੋਟੀ ਵੀ ਚੀਜ਼ ਲੈਣੀ ਹੈ ਤੇ ਤੁਸੀਂ ਇਹਨੂੰ ਸੋਸ਼ਲ ਮੀਡੀਆ ਤੇ ਦੇਖੋ ਤੇ ਤੁਸੀਂ ਕਿਸੇ ਨੂੰ ਹੋਰ ਸਭ ਮਿਲ ਜਾਏਗਾ, ਅੱਜ ਕੱਲ ਕੀ ਨਵੇਂ ਵਾਇਰਲ ਚੀਜ਼ਾਂ ਆ ਗਈਆਂ ਬੱਚੇ ਬੱਚੇਆ ਵਾਸੇ ਨਏ-ਨਏ ਹਾਂਜੀ।
ਪਾਉਂਦੇ ਆ ਪੰਜ ਦੋ-ਦੋ ਮਿੰਟਾਂ ਦੇ ਰੀਲ ਬਣਾ, ਬਣਾ ਕੇ ਛੱਟੀ ਜਾਂਦੇ ਆ। ਉਹਹੀ ਲੋਕੀ ਦੇਖ-ਦੇਖ ਕੇ ਸੋਸ਼ਲ ਮੀਡੀਆ ਪਰਾ ਐਕਟਿਵ
ਨਹੀਂ, ਨਹੀਂ ਉਹੀ ਬੱਚਿਆਂ ਨੂੰ ਵੀ ਇਹ ਕਿ ਬੱਚੀ ਵੀ ਅੱਜ ਕੱਲ ਸੋਸ਼ਲ ਮੀਡੀਆ ਦੇਖਦੇ ਤੇ ਉਹਨਾਂ ਨੂੰ ਵੀ ਇਹ ਮੰਮੀ ਇਹ ਲੈਣਾ ਮੰਮੀ ਉਹ ਲੈਣਾ, ਉਹ ਬੋਟਲ ਪਸੰਦ ਆ ਗਈ, ਉਹ ਬੈਗ ਨਵਾਂ ਦਿਖ ਰਿਹਾ ਹੈ ਲੇਟਸਟ ਵਾਇਰਲ ਚਲ ਰਿਹਾ ਜੀ ਉਹ ਤੁਸੀਂ ਸਾਨੂੰ ਲੈ ਕੇ ਦੋ। ਮਤਲਬ ਇੱਕ ਸੋਸ਼ਲ ਮੀਡੀਆ ਇੱਕ ਇਹ ਵੀ ਹੈਗੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਲੇਟਸਟ ਫਿਸ਼ ਮਾਰਕੀਟ ਵਿੱਚ ਚੱਲ ਰਹੀ ਹੈ ਨਾ ਉਹ ਵੀ ਸਾਨੂੰ
ਉਹ ਵੀ ਘਰ ਜਾ ਕੇ ਪਤਾ ਚੱਲਦੀ ਸਹੀ ਗੱਲ ਹੈ, ਸਹੀ ਗੱਲ ਏ।
ਅੱ ਕੱਲ ਲੋਕੀ ਵਰਕ ਫਰੋਮ ਹੋਮ ਕਰ ਸਕਦੇ ਸੋਸ਼ਲ ਮੀਡੀਆ ਤੋਂ ਕਿੰਨੀ ਏਸ ਵਾਤੇ ਵੀ ਇੰਨੀ ਮਤਲਬ ਐਡਵਾਂਸ ਹੋ ਗਿਆ। ਸੋਸ਼ਲ ਮੀਡੀਆ ਕੀ ਬਹੁਤ-ਬਹੁਤ ਹੀ ਅੱਛਾ ਇਹ ਗੱਲ ਹੈ।
ਐਡਵਾਂਸ ਹੈ ਬਹੁਤ ਔਰ ਇਸ ਫਿਚਾਰ ਵਿੱਚ ਇੱਥੋਂ ਜ਼ਿਆਦਾ ਐਡਵਾਂਸ ਹੋਊਗਾ।
ਹਾਂਜੀ ਬੱਚਿਆਂ ਵਾਸਤੇ ਐਜੂਕੇਸ਼ਨ
ਏਜੂਕੇਸ਼ਨ ਵਧੀਆ ਗੱਲ ਹੈ।
ਇਹ ਵੀ ਸੋਸ਼ਲ ਮੀਡੀਆ ਤੇ ਅਸੀਂ ਲੱਭ ਸਕਦੇ ਕਿਹੜਾ ਅੱਛਾ ਬੱਚੇ ਨੂੰ ਕੋਰਸ ਕਰਾਣਾ ਹੈ ਅਡਵਾਂਸ ਕੋਰਸ ਉਹ ਕਿੱਧਰੋਂ ਦੀ
ਉਹ ਵੀ ਦੇਖਦੇ ਹੈ ਨਾ।
ਸੋਸ਼ਲ ਹਾਂਜੀ ਸੋਸ਼ਲ ਮੀਡੀਆ ਤੇ ਇਹੀ ਹੈ ਕਿ ਲੋਕੀ ਕੁਛ ਨਾ ਕੁਛ ਇੱਕ ਰਿਵਿਊ ਦਿੰਦੇ ਨੇ। ਕਿ ਹਾਂ ਬਾਈ ਕਿਧਰੋਂ ਦੀ ਅੱਛੀ ਐਜੂਕੇਸ਼ਨ ਸਿਸਟਮ ਹੈਗੀ ਹੈ। ਕਿਧਰ ਕਿਹੜੇ ਇੰਸਚਿਊਟ ਤੋਂ ਤੁਸੀਂ ਬੱਚੇ ਬੱਚੇ ਨੂੰ ਇਹ ਕਰਾਓ ਤੇ ਬੱਚੇ ਨੂੰ ਕਿਸ ਲੈਵਲ ਤੇ ਤੁਸੀਂ ਲੈਕੇ ਜਾ ਕੇ ਇਹ ਕੋਰਸ ਕਰਾਓ, ਉਹ ਕੋਰਸ ਕਰਾਓ। ਤੇ ਅੱਛਾ ਬੱਚੇ ਦਾ ਫਿਊਚਰ ਅੱਛ ਅੱਛਾ ਰਹੇਗਾ। ਤੇ ਇਹ ਸੋਸ਼ਲ ਮੀਡੀਆ ਦਾ ਬਹੁਤ ਐਡਵਾਂਸ ਹੈਗਾ ਨਾਲੇ ਬਹੁਤ ਅੱਛਾ ਵੀ ਪੋਸ਼
ਹੋਰ ਕੀ ਹੈ ਨਹੀਂ ਸਾਰਾ ਕੁਛ ਉਹ ਤਾਂ ਗੱਲ ਠੀਕ ਹੈ ਸਾਰੀ ਗੱਲ ਸੋਸ਼ਲ ਮੀਡੀਆ ਥਰੂ ਸਹੀ ਚਲੀ ਜਾਂਦੀ ਅੱਜ ਜੋਪ ਇਦਾ ਦੇ ਆਪਲਿਕੇਸਨ ਏਜ ਓਦਾਂ ਆਪਾਂ ਔਨਲਾਈਨ ਕਿਸੇ ਦਾ ਐਡਮਿਸ਼ਨ ਦਾ ਫੋਮ ਹੋਵੇ ਕੁਛ ਹੋਵੇ ਉਹ ਵੀ ਨਾਲ ਓਦੇ ਨਾਲ ਹੋ ਜਾਂਦਾ ਆ ਸੋਸ਼ਲ ਮੀਡੀਆ ਥਰੂ। ਕਿਹੜੇ ਕਾਲਜ ਆ, ਸਕੂਲ ਆ ਸਾਰਾ ਕੁਛ ਐਡਮਿਸ਼ਨ ਕਿੰਨੀ ਆ।
ਹਾਂਜੀ ਮਤਲਬ ਘਰ ਬੈਠ ਕੇ ਮਤਲਬ ਫੀਸ ਦਾ ਵੀ ਇਕ ਐਸਟੀਮੇਸ਼ਨ ਲੈ ਲੈਂਦੇ। ਸਕੂਲ, ਕਾੱਲਜ ਦਾ ਵੀ ਕਿ ਕਿਹੜਾ ਅੱਛਾ ਹੈ? ਤੇ ਬਸ ਸੋਸ਼ਲ ਮੀਡੀਆ ਇਸੀ ਵਾਸਤੇ ਤੇ ਅੱਛਾ ਹੈ ਨਾ। ਹੁਣ ਅੱਜ ਨੂੰ ਅਗਰ ਕੋਈ ਸਾਨੂੰ ਰੈਸਪੀ ਵੀ ਚਾਹੀਦੀ ਏ ਤੇ ਸਾਡੇ ਕੋਲ ਸੋਸ਼ਲ ਮੀਡੀਆ ਹੈ। ਅਸੀ ਉਧਰੋਂ ਦੀ ਏ ਇੱਕ ਵਾਰ ਬੋਲਾਂਗੇ ਸਾਨੂੰ ਰੈਸਪੀ ਮਿਲ ਜਾਏਗੀ। ਕੋਈ ਵੀ ਚੀਜ਼ ਹੋਏ ਰੈਸਿਪੀ ਛੋਡੋ ਮੈਂ ਕੈਹ ਰਹੀ ਆ ਤੁਸੀ ਨੂੰ ਟੈ੍ਵਲਿੰਗ ਚਾਈਦਾ ਐ, ਕੋਈ ਛੋਟਾ ਬਿਜਨਸ ਰਨ ਕਰਨਾ ਐ ਕਰ ਬੈ ਕੇ, ਤੁਸੀ ਇੱਕ ਇੱਕ ਵਾਰ ਸੋਸ਼ਲ ਮੀਡੀਆ ਦੇਖੋ ਓਹ ਵੀ ਤਾਂ ਤੁਆਨੂੰ ਬੈਸਟ ਅਪੋਰਚੁਨਿਟੀ ਦੱਸ ਦੇਗੀ ਕਿ ਬਾਈ ਕਿੱਧਰੋਂ ਦੀ ਤੁਸੀਂ ਕਾੱਰ ਬੈ ਕੇ ਬੋਹਤ ਅੱਛਾ ਏਕ ਬਿਜਨਸ ਰਨ ਕਰ ਸਕਦੇ ਓ। ਤੇ ਸੋਸ਼ਲ ਮੀਡੀਆ ਬੋਹਤ ਵੱਡਾ ਪਲੈਟਫਾਰਮ ਐ।
ਸਈ ਗੱਲ ਆ। ਬਿਜਨਸ ਦੇ ਲਈ ਵੀ ਆ, ਹਰ ਚੀਜ਼ ਲਈ ਮਾਰਕੀਟਿੰਗ ਲਈ ਵੀ ਸਬ ਵਧੀਆ ਗੱਲ ਏ ਮਾਰਕੀਟਿੰਗ ਵੀ ਸਭ ਤੋਂ ਜਾਦਾ ਹੁੰਦੀ ਏ ਓਦੇ ਅੰਦਰ
ਹਾਂਜੀ ਮਾਰਕੀਟਿੰਗ ਤੇ ਬਹੁਤ ਹੁੰਦੀ ਏ, ਕਿ ਕੇੜਾ ਪ੍ਰੋਡਕਟ ਕਿੰਨਾ ਮਾਰਕੀਟ ਠੀਕ ਚੱਲ ਰਿਹਾ ਹੈ, ਅੱਛਾ ਹੈ। ਲੇਕਿਨ ਓਨਾਂ ਦੇ ਸੋਸ਼ਲ ਮੀਡੀਆ ਦੇਖੋ ਏਨਾਂ ਵਧ ਗਿਆ ਹੈ ਕਿ ਅਸੀਂ ਹੁਣ ਕਾੱਰ ਤੋਂ ਬੈ ਕੇ ਵੀ ਸੂਟ ਔਡਰ ਕਰ ਸਕਦੇ ਹੋ, ਮਤਲਬ ਤੁਸੀਂ ਅਗਰ ਕਿਤੇ ਵੀ ਦੁਨੀਆਂ ਦੇ ਕੋਨੇ ਚ ਹੋ ਤਾਂ ਤੁਸੀਂ ਪੰਜਾਬ ਤੋਂ ਕੋਈ ਵੀ ਜਗਾ ਤੋਂ ਕਿਸੇ ਨੂੰ ਕੁਛ ਪਸੰਦ ਆ ਰਿਹਾ, ਤੁਸੀ ਔਨਲਈਨ ਕਰੇ ਬੈ ਕੇ ਔਡਰ ਕਰ ਸਕਦੇ ਹੋ। ਸੋਸ਼ਲ ਮੀਡੀਆ ਏਨਾ ਵੱਡਾ ਪਲੈਟਫਾਰਮ ਹੋ ਗਿਆ।
ਬੋਤ ਵਧੀਆ-ਵਧੀਆ-ਵਧੀਆ, ਬਾਕੀ ਸਾਰਾ ਕੁਛ ਠੀਕ ਐ? ਹੈਲੋ।
ਹਾਂਜੀ।
ਹੈਲੋ।
ਠੀਕ ਐ ਚਲੋ, ਮੈਨੂੰ ਇੱਕ ਅਰਜੈਂਟ ਕਾਲ ਆ ਰੈਆ ਤੇ ਆਪਾਂ ਬਾਦ ਚੋਂ ਗੱਲ ਕਰਦੇ ਆ। ਹਾਂਜੀ-ਹਾਂਜੀ, ਸਾਸ ਸ੍ਰੀ ਕਾਲ ਵੀਰ ਜੀ।
ਸਾਸ ਸ਼੍ਰੀ ਕਾਲ।